ਹੈਲੋ। ਹੈਲੋ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
ਕੀ ਹਾਲ ਹੈ, ਬਸ ਵਧੀਆ ਤੁਸੀਂ ਸੁਣਾਓ?
ਕੀ ਕਰਦੇ ਤੁਸੀਂ?
ਨਾਸ਼ਤਾ ਬਣਾ ਰਹੇ ਸੀ। ਅੱਜ ਕੁਛ ਲੇਟ ਹੀ ਹੋ ਗਿਆ।
ਹੂੰ। ਹੋਰ, ਕੀ ਬਣਾਇਆ ਫੇਰ ਅੱਜ?
ਰਾਤੀ ਖ਼ੀਰ ਬਣਾਈ ਸੀ। ਉਹ ਕੀ ਕਹਿੰਦੇ ਨੇ ਹੂ। ਨੀਚੇ ਗਈ।
ਅੱਛਾ ਜੀ।
ਫਿਰ ਮੈਂ ਕਿਹਾ, ਉਹਦੇ ਨਾਲ ਹੀ ਪਰੌਂਠੇ ਬਣਾ ਦਿੰਦੀ ਆ। ਕਿਉਂਕਿ, ਹੁਣ ਤੇ ਅਸੀਂ ਗੁਰਦੁਆਰੇ ਜਾਣਾ। ਫੇਰ ਉੱਥੇ ਹੈਵੀ ਖਾਣਾ ਐ ਨਾ। ਤੇ ਤਾਂ ਕਰਕੇ, ਮੈਂ ਕਿਹਾ ਸਿੰਪਲ ਜਿਹਾ ਬਣਾ ਦਿੰਦੀ ਆ। ਨਾਸ਼ਤਾਂ ਕੁਛ।
ਹਾਂਜੀ-ਹਾਂਜੀ ਠੀਕ ਐ।
ਹੋਰ ਤੁਸੀਂ ਸੁਣਾਓ, ਤੁਸੀਂ ਕੀ ਖਾਧਾ ਅੱਜ?
ਹਜੇ, ਨਾਸ਼ਤਾ ਨਹੀਂ ਕੀਤਾ ਹਜੇ ਸਫਾਈਆਂ ਕਰਕੇ ਨਹਾ ਕੇ ਹਟੀ ਆ।
ਅੱਛਾ। ਵਿਹਲੇ ਹੋ ਗਏ ਤੁਸੀਂ ਵੀ?
ਹਾਂਜੀ ਉਹ ਲੇਟ ਉੱਠੇ ਸੀ ਨਾ ਨੌ ਵਜੇ ਉੱਠੇ ਸੀ ਅੱਜ।
ਅੱਛਾ।
ਨਹੀਂ।
ਵੈਸੇ ਨਾ ਬੜੀ ਗੰਦੀ ਆਦਤ ਐ। ਲੇਟ ਜ਼ਿਆਦਾ ਉੱਠਣ ਦੀ।
ਰਾਤੀ ਨੀਂਦਰ ਨੀ ਆਉਂਦੀ ਕੀ ਕਰੀਏ?
ਆਹੋ! ਇਹ ਤੇ ਹੈ ਵਾ ਪਰ ਨਹੀਂ। ਜਿਹੜਾ ਇਹ ਸਰੀਰ ਵੀ ਨੀ ਨਾ ਬਣਦਾ ਸਾਡਾ। ਇਹਦੀ ਵਜ੍ਹਾ ਤੇ ਨਹੀਂ ਬਣਦਾ।
ਕਿਉਂਕਿ ਸਵੇਰੇ -ਸਵੇਰੇ ਸਾਨੂੰ ਕਈ ਤਰ੍ਹਾਂ ਦੀ ਆਕਸੀਜਨ ਮਿਲਦੀ ਐ। ਬਾਹਰੋਂ। ਜਿਹੜੀ ਕਿ, ਅਸੀਂ ਸੋ ਕੇ ਉਹ ਗਵਾ ਦਿੰਦੇ ਆ। ਮੇਰਾ ਭਰਾ ਸਵੇਰੇ ਚਾਰ ਵਜੇ ਜ਼ਰੂਰ ਜਾਂਦਾ ਐ। ਸੈਰ ਕਰਨ ਜ਼ਰੂਰ।
ਅੱਛਾ।
ਹੂੰ, ਅਸੀ ਗੁਨੀ ਹੁਣ ਬਣਾਉ ਤੁਸੀਂ ਵੀ? ਸਵੇਰੇ ਜਲਦੀ ਉਠੇ ਆਪਾ।
ਉਹ ਰਾਤੀ ਨਾ ਟਿਡੀ ਆ ਗਈ ਸੀ ਕਮਰੇ ਵਿੱਚ। ਉਹ ਕੂਕੂ- ਕੂਕੂ-ਕੂਕੂ ਕਰੀ ਜਾਏ। ਨੀਦਰ ਹੀ ਨਾ ਪਈ।
ਹੂੰ
ਤੇ ਸਵੇੇਰੇ ਅਲਾਰਮ ਵੱਜ ਗਿਆਂ। ਭੈਣ ਨੇ ਲਾਇਆ ਦਾ ਸੀ। ਪੰਜ ਵਜੇ ਦਾ ਖੁੱਦ ਤੇ ਉੱਠੀ ਹੋਰਾਂ ਨੂੰ ਉਠਾ ਛੱਡਿਆ। ਉਹਨੇ ਤਾਂ।
ਅੱਛਾ ਕਿਉਂ, ਉਹ ਕਿਉ, ਲਾਉਂਦੀ ਐ।
ਉਹ ਨਾ ਯੋਗਾ ਕਰਨ ਜਾਂਦੀ ਪੰਜ ਵਜੇ ਉੱਠ ਕੇ।
ਤੁਹਾਡੇ ਨਾਲੋਂ ਤੇ ਫਿਰ, ਤੁਹਾਡੀ ਭੈਣ ਹੀ ਚੰਗੀ।
ਉਹ ਵੀ ਕਦੇ ਕਦਾਰ ਜਾਂਦੀ ਆ। ਭੈਣ ਚੰਗੀ ਤੇ ਫਿਰ
ਹੋਰ? ਛੋਟੀ ਹੋਕੇ ਉਹਨੇ ਯੋਗਾ ਲਾਇਆ ਦਾ। ਤੁਸੀਂ ਵੱਡੇ ਹੋ ਕੇ ਨੀ ਲਾਇਆ ਦਾ।
ਉਹ ਪਹਲੇ ਹੀ ਪਤਲੇ ਹੋਰ ਪਤਲੇ ਹੋ ਗਏ।
ਪਤਲੇ ਨਹੀਂ ਹੁੰਦੇ ਇਹਦੇ ਵਿੱਚ ਇਹਦੇ ਵਿੱਚ ਆਕਸੀਜਨ ਮਿਲਦੀ ਐ। ਆਪਣੇ ਆਪ ਦੇ ਸਰੀਰ ਦੀ ਮਜਬੂਤੀ ਮਿਲਦੀ ਐ।
ਫਿਰ ਇਹ ਗੱਲ ਤੇ, ਆਪਣੇ ਆਪ ਤੇ ਵੀ ਅਜਮਾਇਆ ਕਰੋ ਨਾ।
ਮੈਂ ਤਾਂ ਕੋਸ਼ਿਸ਼ ਕਰਦੀ ਆ ਬੜੀ, ਕਿ ਮੈਂ ਸਵੇਰੇ ਜਲਦੀ ਉੱਠਾਂ। ਬਸ ਪਤਾ ਨੀ ਫੇਰ, ਮੇਰਾ ਸਰੀਰ ਮੇਰੇ ਨਾਲ ਸਾਥ ਨਹੀਂ ਦਿੰਦਾ।
ਅੱਛਾ।
ਮੈਂ ਤੇ ਮੈਂ, ਮੈਂ ਤੇ ਕਹਿੰਨੀ ਆ ਮੈਂ ਅੱਜ। ਸਵੇਰੇ ਰੋਜ਼ ਪੰਜ ਵਜੇ ਉੱਠਿਆ ਕਰਾਂ। ਨਹਾਵਾਂ ਮੰਦਿਰ ਜਾਂਵਾ ਕੁਛ ਨਾ। ਸਾਡਾ ਹੈਗਾ ਘਰ ਸਾਂਝਾ। ਸਾਂਝੇ ਵਿੱਚ ਕੁਛ ਕਰਨ ਤੇ ਦਿਲ ਨਹੀਂ ਕਰਦਾ।
ਹਾਂਜੀ, ਹਾਂਜੀ, ਉਹ ਟੋਕ ਲੱਗ ਜਾਂਦੀ ਹੈ ਨਾ।
ਹਾਂ, ਟੋਕ ਵੀ ਲੱਗ ਜਾਂਦੀ, ਦੂਜਾ ਜੇ ਮੈਂ ਜਲਦੀ ਨਹਾਉਣਾ ਸ਼ੁਰੂ ਕੀਤਾ ਨਾ। ਕਿਤੇ ਜਾਣਾ ਸ਼ੁਰੂ ਕੀਤਾ ਹਾਂ ਇਹ ਗੱਲਾਂ ਵਾ। ਤਾਂ ਕਰਕੇ ਕੁਛ ਮਨ ਨਹੀਂ ਕਰਦਾ।
ਹਾਂ ਜੀ।
ਕੀ ਕਰੀਏ? ਬਸ ਔਖੇ ਸੌਖੇ ਟਾਈਮ ਪਾਸ ਹੋ ਰਿਹਾ।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
ਤੁਸੀ ਸੁਣਾਓ?
ਜਦੋਂ ਉੱਠਦੀ ਆ ਹੁਣ ਨਾਸ਼ਤਾ ਕਰਨ।
ਅੱਛਾ, ਕੀ ਖਾ ਰਹੇ?
ਮੈਂ ਪਰੌਂਠੀ।
ਹੂੰ ਅੱਛਾ। ਘਰ ਨਾਸ਼ਤਾ ਤੁਹਾਡੇ ਮੰਮੀ ਬਣਾਉਂਦੇ ਨੇ?
ਹਾਂਜੀ ਹਾਂਜੀ, ਉਨੀ, ਵੀ ਹੈਗੀ ਐਂ।
ਤੁਸੀਂ ਨੀ ਬਣਾਉਂਦੇ?
ਮੈਂ ਬਣਾਉਂਦੀ ਆ ਜਾਂ ਕਈ ਵਾਰ ਮਜਬੂਰੀ ਪੈ ਜੇ ਫਿਰ। ਦਗ ਵਟ ਆ
ਅੱਛਾ, ਮੰਮੀ ਦੀ ਤਬੀਅਤ ਠੀਕ ਆ ਤੁਹਾਡੀ?
ਬਸ ਠੀਕ ਹੀ ਹੈ। ਕੀ ਕਹੀਏ?
ਨਹੀਂ ਕੀ ਗੱਲ ਕੀ ਹੈ। ਕੋਈ ਤੇ ਰੀਜ਼ਨ ਹੋਏਗਾ?
ਉਹਨਾਂ ਦਾ ਨਾ ਖੂਨ ਨੀ ਵਧਦਾ। ਉਹ ਜਦ ਲੋਕ ਉਹ ਲੋਕ, ਉਹ ਲੋਕੀ, ਉਹਨਾਂ ਦਾ ਖੂਨ ਪੀ ਜਾਂਦੇ ਨੇ। ਤੇ ਉਹਨਾਂ ਦਾ ਕਿਥੋ
ਐਵੇਂ ਗੱਲ ਹੈ। ਖੂਨ ਵਾਕਈ ਲੋਕੀ ਪੀਂਦੇ ਨੇ। ਇਹ ਗੱਲ ਮੰਨੀ ਹੋਈ ਹੈ।
ਇੱਕ ਇਹਨਾਂ ਦਾ ਭਰਾ ਪੀਂਦਾ। ਇੱਕ ਇਹਨਾਂ ਦੀ ਜਠਾਣੀ ਪੀਂਦੀ। ਉਹ ਖੂਨ ਕਿੱਥੋਂ ਵੱਧਣਾ।
ਹਾਂ ਸਹੀ ਗੱਲ ਆ। ਕੀ ਕਰੀਏ। ਅੱਜ ਕੱਲ੍ਹ ਦਾ ਕਲਯੁੱਗ ਹੈ। ਨਾ ਇੱਹ ਕੱਲਯੁੱਗ ਵਿੱਚ ਏ। ਹਰ ਘਰ ਵਿੱਚ ਇੱਕ ਰਾਵਣ ਪਲਦਾ ਹੀ ਪਿਆ ਹੈ।
ਉਹ ਜਿਹੜਾ ਕਿ ਤੰਗ ਕਰਦਾ ਹੀ ਕਰਦਾ, ਇੱਕ, ਦੂਜੇ ਨੂੰ
ਰਾਵਣ ਤੇ ਹੈਗੇ ਨਾਲੇ ਉਹਨਾਂ ਦੇ ਬੱਚੇ ਮੇਘਨਾਥ, ਸੁਬਨਖਾ ਸਾਰੇ ਹੈਗੇ ਨੇ।
ਆਹੋ। ਕੀ ਕਰੀਏ! ਚਲੋ, ਆਪ ਹੀ ਰੱਬ ਰਕਸ਼ਾ ਕਰੇਗਾ। ਉਹਨਾਂ ਦੀ
ਹਾਂ
ਬਸ ਮੈਂ ਵੀ ਪਹਿਲੇ ਨਹਾਤੀ। ਉੱਠ ਕੇ ਜੋ ਜਗਾਈ, ਜੋ ਜਗਾਉਂਦੇ ਮੈਨੂੰ ਮੈਨੂੰ ਘਬਰਾਟ ਵੀ ਹੋਣ ਦੀ ਮੈਂ ਤੇ ਪਹਿਲੇ ਚਾਹ ਪੀਤੀ। ਨਾਲ ਬਿਸਕੁਟ, ਬਾਸਕੁਟ ਅੱਧਾਂ ਥੋੜੀ ਜ ਥੋੜਾ ਜਿਹਾ ਤੇ ਫੇਿਰ ਹੁਣ ਮੈਂ ਕਿ ਕਰਨਾ। ਪਰੌਠੀ ਬਣਾਦਾ ਇੱਕ-ਇੱਕ, ਦੋ-ਦੋ
ਹਮ
ਮਨ ਤੇ ਨਹੀ ਕਰਨ ਦਿਆ ਪਰ। ਬਣਾਉਣੀ ਜ਼ਰੂਰੀ ਹੈ। ਹੋਰ।
ਹਮ।
ਤੁਸੀਂ ਸੁਣਾਓ ਨਵੀ ਤਾਜੀ?
ਬੱਸ ਵਧੀਆ। ਇੱਕ ਨਾ ਵਾਲ ਬਹੁਤ ਚੜਦੇ ਪਏ ਨੇ?
ਵਾਲ ਛੱਡਦੇ ਪਏ ਨੇ?
ਹਮਮ।
ਜੇ ਤੁਸੀਂ ਉਹ ਫੋਨ ਚ ਇਨਾ ਇਨਾ ਕੁਛ ਦੱਸਦੇ ਨੇ। ਉੱਥੋਂ ਦੇਖ ਕੇ ਕੁਛ ਕਰਲੋ ਨਾ।
ਹੁਣ ਪਤਾ ਨਹੀਂ ਨਾ ਕਿਸ ਵਜੇ ਤੋਂ ਚਾੜ ਰਹੇ ਨੇ।
ਕਮਜ਼ੋਰੀ, ਤੇ ਕਮਜ਼ੋਰੀ ਤੋਂ ਹੀ ਝੜਦੇ ਨੇ ਏਹ ਕੋਈ।
ਕਮਜ਼ੋਰੀ, ਟੈਨਸ਼ਨ ਸਿਰ ਤੇ ਟੈਨਸ਼ਨ ਹੈਗੀ ਮੈਨੂੰ।
ਟੈਨਸ਼ਨ ਕੀ ਹੈ, ਕੰਮ ਦੀ?
ਤਾਂਹੀ ਦੀ ਵੇਲੇ ਬੈਠੇ ਦੇ
ਹਾਂ ਬਸ ਕੀ ਕੀਤਾ ਜਾਏ। ਕੰਮ ਜਦੋਂ ਆਪਣੇ ਵੱਲੋਂ ਤਾਂ ਦੇਖੋ ਹਰ ਇਨਸਾਨ ਕੋਸ਼ਿਸ਼ ਕਰਦਾ ਹੀ ਹੈ।
ਤੇ ਵਾਲ ਚੜ੍ਹਦੇ ਨੇ ਹੋਰ ਟੈੈਂਨਸ਼ਨ ਹੁੰਦੀ, ਜੇ ਵਾਲ ਚੜੀ ਜਾਂਦੇ ਨੇ।
ਹਮਮ। ਨਹੀਂ-ਨਹੀਂ-ਨਹੀਂ ਵਾਲਾਂ ਦੀ ਕਾਹਦੀ ਟੈਨਸ਼ਨ ਲੇਨੀ? ਇਹ ਤੇ ਆਉਂਦੀ ਜਾਂਦੀ ਖੇਤੀ ਹੈ।
ਹ ਇਹ ਗੱਲ ਤੇ ਕੋਈ ਨੀ ਮੈ ਇਸ ਕਰਕੇ
ਵਾਲਾਂ ਦੀ ਟੈਨਸ਼ਨ ਨੀ ਲਈ ਦੀ ਕਦੇ ਵੀ।
ਹੁਣ ਤੇ ਮੈਂ ਬਹੁਤ ਘੱਟ ਲੈਣ ਲੱਗ। ਪਹਿਲੇ ਤਾਂ ਮੈਂ ਬਹੁਤ ਲੈਂਦੀ ਸੀ।
ਨਾ, ਨਾ ਏ ਤੇ ਟੈਨਸ਼ਨ ਬੇਕਾਰ ਏ। ਟੈਨਸ਼ਨ ਲੈਣ ਵਾਲੀ ਲਵੋ। ਇਹ ਟੈਨਸ਼ਨ ਲੈਣੀ ਬੇਕਾਰ ਹੈ।
ਕਹਿ ਤੇ ਰਈਏ ਪਹਿਲਾਂ ਮੈਂ ਬਹੁਤ ਲਾਂਉਦੀ ਸੀ।
ਹਮਮ।
ਹੁਣ ਤੇ ਵਾਲ ਝੜਦੇ ਨੇ। ਕਹਿੰਦੇ ਚੱਲ ਕੋਈ ਨੀ। ਕੋਈ ਗੱਲ ਨਹੀਂ। ਚੜ-ਚੜ ਰਹੇ ਨੇ ਚੜ ਅੱਗੋਂ ਤੋਂ ਨੀ ਚੜ੍ਹਨ
ਅੱਛਾ।
ਪਹਿਲੇ ਮੈਂ ਬਹੁਤ ਕਰਦੀ ਸੀ, ਹੁਣ ਤੇ ਫੇਰ ਥੋੜਾ ਘੱਟ ਕਰਨ ਲੱਗ ਗਈ ਹਾਂ।
ਠੀਕ ਹੋਰ ਤੁਹਾਡੇ ਪਾਪਾ ਕੀ ਕਰਦੇ ਹੈ?
ਪਾਪਾ ਦੁਕਾਨ ਤੇ ਗਏ ਦੇ ਨੇ।
ਅੱਛਾ ਇਸ ਤੋਂ ਇਲਾਵਾ
ਮੰਮੀ ਨਾਸਤਾ ਪਕਾ ਰਹੀ ਹੈ।
ਨਹੀਂ, ਦੁਕਾਨ ਤੋਂ ਇਲਾਵਾ ਵੀ ਕੁਛ ਕਰਦੇ ਨੇ?
ਹਾਂਜੀ-ਹਾਂਜੀ ਜੋਬ ਕਰਦੇ ਨੇ ਰਾਤੀ। ਨਾਈਟ ਡਿਊਟੀ।
ਅੱਛਾ-ਅੱਛਾ। ਫੇਰ ਟਾਈਮ ਸਿਰ ਆ ਜਾਂਦੇ ਨੇ ਸਵੇਰੇ?
ਪਹਿਲੇ ਤਾਂ ਉਹਨਾਂ ਨੇ ਅੱਠ ਵਜੇ ਟਾਈਮ ਦਿੱਤਾ ਸੀ। ਨੋ ਦਸ ਵਜੇ ਆਨਦੇ ਨੇ।
ਫੇਰ ਨੌ ਦਸ ਵਜੇ ਜਾਂਦੇ ਤੇ, ਫੇਰ ਐਕਸਟਰਾ ਪੈਸੇ ਦਿੰਦੇ ਨੇ?
ਨਹੀਂ-ਨਹੀਂ ਉਹੀ ਤੇ ਨਾ। ਸਾਡਾ ਪਿਓ ਕੁਛ ਕਹਿੰਦਾ ਨੀ ਉਹਨਾਂ ਨੂੰ।
ਬਸ ਉਹੀ ਨਾ ਲੋਕੀ ਦੱਬੇ ਨੂੰ ਜਿਆਦਾ ਦਬਾਉਂਦੇ ਨੇ।
ਹਮਮ।
ਕਿ ਕਰੀਏ ਭਈ, ਅੱਜ ਕੱਲ੍ਹ ਦਾ ਮਾਹੌਲ ਬਹੁਤ ਹੀ ਗੰਦਾ ਹੈ।
ਕਿੱਥੇ ਜਾਈਏ, ਕਿੱਥੇ ਡੁੱਬੀਏ। ਹ ਹ ਤੁਹਾਡੀ ਵੱਡੀ ਭੈਣ ਠੀਕ ਹੈ?
ਉਹ ਤਾਂ ਵਧੀਆ, ਆਈ ਹੀ ਅੱਜ।
ਆਏਗੀ ਅੱਜ?
ਹਾਂਜੀ।
ਅੱਛਾ, ਫੇਰ ਤਾਂ ਤੁਸੀ ਅਜ ਸਫ਼ਾਈ ਸੁਫਾਈ ਅੱਛੀ ਕੀਤੀ ਹੋਣੀ ਆ।
ਹਾਂਜੀ ਡਸਟਿੰਗ ਝਾੜੂ ਪੋਚਾ ਸਾਰਾ ਕੀਤਾ ਹੈ
ਅੱਛਾ।
ਕੋਲਡ ਡਰਿੰਕ ਵੀ ਮੰਗਵਾ ਕੇ ਰੱਖੀ ਹੋਈ ਹੈ।
ਅੱਛਾ, ਕਵਰ ਕੁਵਰ ਸਾਰੇ ਵਿਛਾਤੇ ਸੋਫਿਆਂ ਦੇ?
ਹਮਮ, ਨਿਊ ਤੇ ਨਹੀਂ ਵਿਛਾਐ। ਹੁਣੇ ਉਹਨਾਂ ਨੇ ਕੱਪੜੇ ਟਕਾਏ ਸੀ।
ਅੱਛਾ। ਹੋਰ ਤੁਹਾਂਡੇ ਜਾਣ ਦੀ ਤਿਆਰੀ ਹੋ ਗਈ ਫੇਰ ਸੂਟ ਡੀਸਾਈਡ ਹੋ ਗਿਆ ਐ।
ਹੋ ਈ ਗਿਆ ਕਨਫਿਊਜ਼ ਹੋਏ ਦੇ ਆਂ। ਮੇਰਾ ਮਹਿਰੂਨ ਪਾਣ ਦਾ ਮਨ ਏ ਪਰ। ਮੰਮੀ ਕਹਿੰਦੀ ਮੈਂ ਪਾਣਾ ਮੈਂ ਕਿਆ ਚਲੋ ਪਾ ਲੋ ਤੁਸੀ।
ਓ ਨਈ ਨਈ ਏ ਪਤਾ ਕੀ ਗੱਲ ਹੁੰਦੀ ਐ? ਜਿਹੜਾ ਬੰਦਾ ਦੂਜਾ ਪਾਣ ਲੱਗੇ ਨਾ ਉਹ ਤੇ ਈ ਮਨ ਆ ਜਾਂਦਾ ਏ।
-ਓ ਗੱਲ ਨੀ ਰਈ।
ਏ ਗੱਲ ਹੁੰਦੀ ਆ। ਜਦੋਂ ਤਾਡੀ ਮੰਮੀ ਨੇ ਨਈ ਪਾਣਾ ਮੰਮੀ ਤਹਾਂਡੀ ਦੂਜਾ- ਕਹਿੰਦੀ ਹੋਣੀ ਆ, ਤੁਹਾਡਾ ਮਨ ਹੋਣਾ ਮੈਂ ਪਾਵਾਂ।
ਨਹੀਂ ਨਹੀਂ ਕੋਈ ਗੱਲ ਨਹੀਂ, ਚਲੋ ਹੁਣ ਪਾ ਲੇਵੇ।
ਆਪਣੇ ਮਨ ਨੂੰ ਸਮਝਾਓ ਥੋੜਾ ਜਿਆ। ਡਬਲ ਮਾਈਂਡਿਡ ਨਹੀਂ ਹੋਣਾ।
ਏਦਾ ਕਾਦਾ ਡਬਲ ਮਾਇੰਡ।
ਐ ਡਬਲ ਮਾਈਂਡਿੰਡ ਵਲਾ ਈ ਹਾਲ ਹੈ। ਤੇ ਓਨਾਂ ਪਾਵਾਂ ਮੈਂ ਪਾਵਾਂ।
ਹਮ ਚਲੋ ਠੀਕ ਹੈ ਭੈਣ ਜੀ ਬਾਹਰ ਚ ਕਰਦੀ ਆਂ।
ਚਲੋ ਠੀਕ ਐ।